ਹੈਲੋ! ਹਾਂਜੀ, ਸਤਿ ਸ੍ਰੀ ਅਕਾਲ। ਕੀ ਹਾਲ ਜੇ?
ਵਧੀਆ ਤੁਸੀਂ ਦੱਸੇ ਨੂੰ?
ਬਸ ਵਧੀਆ। ਕੀ ਕਰ ਰਹੇ ਹੋ?
ਕੁਛ ਨਹੀਂ ਫ੍ਰੀ, ਤੁਸੀਂ ਕੀ ਕਰ ਰਹੇ?
ਫ੍ਰੀ, ਥੋੜਾ ਪਲੀਜ਼ ਲਾਊਡ ਬੋਲਣਾ। ਹੋਰ?
ਹੋਰ ਵਧੀਆ ਜੀ। ਹਾਂਜੀ, ਸਭ ਵਧੀਆ ਤੁਸੀਂ ਦੱਸੋ?
ਬਸ ਵਧੀਆ ਹੋਰ ਮੰਮੀ ਪਾਪਾ
ਸਭ ਵਧੀਆ ਅਸੀਂ ਪਏ ਸੀ ਜੀ।
ਹਮ ਹਾ ਪਹਿਲੇ ਸਵੇਰੇ ਕਿੰਨਾ ਮੌਸਮ ਵਧੀਆ ਰਿਹਾ ਹੀ ਨਾ ਹੁਣ ਧੁੱਪ ਹੋਗੀ।
ਹਾਂਜੀ, ਸਵੇਰੇ ਤਾਂ ਠੀਕ ਸੀਗਾ ਤੇ ਰਾਤ ਮੀਂਹ ਵੀ ਸੀ।
ਹਾਂ ਰਾਤੀ ਮੌਸਮ ਵੀ ਬੜਾ ਵਧੀਆ ਬਣਿਆ ਪਰ ਇਹ ਕੇ ਨੁਕਸਾਨ ਤੋਂ ਥੋੜ੍ਹਾ ਬਚਿਆ ਗਿਆ।
ਹਾਂਜੀ।
ਹਮ ਹੋਰ।
ਹੋਰ ਵਧੀਆ ਜੀ।
ਸਬਜ਼ੀ ਵਗੈਰਾ ਬਣਾ ਲਈ?
ਹਾਂਜੀ।
ਸਵੇਰੇ ਨਾਲ ਹੀ ਸੀਗੇ ਅਸੀਂ।
ਅੱਛਾ- ਅੱਛਾ ਕੀ ਬਣਾਇਆ?
ਅਸੀ ਫਲੀਆਂ ਜੀ।
ਫਲੀਆਂ, ਹਾਂ ਮੈਨੂੰ ਤੇ ਬੜੀ ਸਵਾਦ ਲੱਗਦੀਆਂ ਫਲੀਆਂ, ਆਲੂ।
ਅੱਛਾ।
ਹਾਂ, ਮੈਂ ਵੀ ਅੱਜ ਸਬਜ਼ੀ ਲੈ ਕੇ ਸੀ ਕੋਫਤੇ, ਹਾਂਜੀ ਮੈਂ ਕ ਲਿਆ ਵਾ, ਮੰਮੀ ਨੇ ਬਣਾਏ ਸੀ ਕੋਫਤੇ ਤੇ ਮੈਂ ਕੋਫਤੇ ਲੈ ਆਈ। ਤੇ ਨਾਲ ਮੈਂ ਕਿਹਾ ਦੋ ਫੁੱਲਕੇ ਬਹੁਤ ਖਾਵਾਂਗੇ ਫੇਰ।
ਅੱਛਾ ਜੀ।
ਹਾਂਜੀ।
ਹੋਰ ਰਾਤ ਮੀਂਹ ਕਿੰਨਾ ਕੁ ਸੀ, ਅਸੀਂ ਤਾਂ ਕਦੋਂ ਦੇ ਕੀਤੇ।
ਹਾਂ ਰਾਤੀ ਮੀਂਹ ਵੀ ਸੀ, ਪਰ ਮੌਸਮ ਵੀ ਬੜਾ ਵਧੀਆ ਬਣ ਗਿਆ ਸੀ, ਸਵੇਰੇ ਵੀ ਬੜਾ ਵਧੀਆ ਵਧੀਆ ਬਣਿਆ ਸੀ ਮੌਸਮ।
ਹਾਂਜੀ।
ਹਾਂਜੀ ਹੋਰ।
ਹੋਰ ਵਧੀਆ ਘੁੰਮਣ ਨੀ ਗਏ ਤੁਸੀਂ ਕਿਤੇ?
ਨਹੀਂ ਯਾਰ ਗਰਮੀ ਜਿਹੀ ਵੀ ਪੈ ਜਾਂਦੀ ਨਾ ਵਿਚਕਾਰ ਤੇ ਸਾਨੂੰ ਮਤਲਬ ਛੁੱਟੀਆਂ ਨੀ ਮਿਲਦੀਆਂ। ਜਦੋਂ ਅਸੀਂ ਸੋਚਿਆ ਕਿ ਹੁਣ ਅਗਲੇ ਸ਼ਨੀਵਾਰ ਨਾਨਕੇ ਚਲ ਜਾਣੇ ਆ ਰਾਤ ਰਹਿ ਲਾਂਗੇ
ਹਾਂਜੀ।
ਹਾਂ ਕਿ ਕਾਫ਼ੀ ਟਾਈਮ ਬਾਅਦ ਚੱਲੇ ਨਾ ਟਿੱਕੇ ਤੋਂ ਬਾਅਦ ਹੀ ਚੱਲੇ ਆ।
ਚਲੋ ਵਧੀਆ।
ਹਾਂਜੀ ਹੋਰ।
ਹੂ ਹੋਰ ਵਧੀਆ ਜੀ।
ਅੱਜ ਨਾ ਮੈਂ ਉਹ ਸ਼ਰਟ ਪਾਈ ਸੀ ਨਾ ਦੂਜੀ ਅ ਪੂਰੀ ਬਾਂਹ ਦੀ ਸ਼ਰਟ ਪਾਈ ਬੜੀ ਦੇਰ ਬਾਅਦ ਸ਼ਰਟ ਪਾਈ ਤੇ ਮੇਰੀ ਫਰੈਂਡ ਕਹਿ ਰਹੀ ਐ ਕਿ ਅੱਜ ਬੜੀ ਦੇਰ ਬਾਅਦ ਸ਼ਰਟ ਪਾਈ। ਮੈਂ ਕਿਹਾ ਅੱਜ ਮੌਸਮ ਸਹੀ ਹੀ ਨਾ, ਮੈਂ ਕਿਹਾ ਤਾਂ ਪਾ ਲਈਏ, ਸਿਲਕ ਦੀ ਹੈਗੀ ਏ ਗਰਮੀ। ਨਹੀ ਪਾਈ ਜਾਂਦੀ।
ਹਾਂਜੀ।
ਹੂ ਹੋਰ ਕੀ ਕਰ ਰਹੇ ਹੋ ਤੁਸੀਂ?
ਕੁਛ ਨਹੀਂ ਇਸਦਾ ਪਏ ਸੀ।
ਅੱਛਾ ਦੀਦੀ ਕੀ ਕਰ ਰਹੇ ਤੁਹਾਡੇ ਸਿਸਟਰ
ਕੁਸ਼ ਨਹੀਂ ਪਏ ਨੇ ਉਹ ਵੀ
ਅੱਛਾ ਅੱਛਾ।
ਹਾਂਜੀ। ਹੋਰ ਵਧੀਆ ਅੱਜ ਅਸੀਂ ਪਾਠ ਕਰਾਇਆ ਸੀ ਸਵੇਰੇ ਸੁਖਮਨੀ ਸਾਹਿਬ ਦਾ।
ਅੱਛਾ ਅੱਛਾ ਕਾਹਦੇ ਵਾਸਤੇ
ਹਾਂਜੀ ਜਿਵੇਂ ਤੁਸੀਂ ਮੰਡਾ ਚ ਜਾਂਦੇ ਹਨਾ ਸ਼ਿਵਜੀ ਮਹਾਜ
ਨਹੀਂ ਕੋਈ ਤੇ ਇਹ ਹੁੰਦਾ ਨਾ ਕਿ ਕਾਹਦੇ ਵਾਸਤੇ ਕਾਹਦੇ ਵਾਸਤੇ ਮਤਲਬ
ਵੀ ਅਸੀਂ ਵੈਸੇ ਖੁਸ਼ੀ ਵਾਸਤੇ ਹਾਂ ਵੈਸੇ ਕਰਵਾਏ ਸੀ ਅਸੀਂ ਖੁਸ਼ੀ ਵਾਸਤੇ
ਅੱਛ ਅੱਛਾ ਅੱਛਾ ਕਿੰਨੇ ਘੰਟੇ ਦਾ ਹੁੰਦਾ ਇਹਨਾ
ਐ ਦੋ ਘੰਟੇ ਦਾ।
ਠੀਕ ਐ ਠੀਕ ਐ, ਮੈਂ ਵੀ ਮੰਮੀ ਨੂੰ ਦੱਸ ਰਹੀ ਸੀ ਮੈਂ ਜਿਹੜੀ ਮੇਰੀ ਫਰੈਂਡ ਹੈਗੀ ਨਾ ਬੜੀ ਸਵੇਰੇ ਉੱਠਦੇ ਨੇ ਇੰਨੇ ਸਵੇਰੇ ਤੇ ਮੇਰੇ ਕੋਲ ਵੀ ਨਾ ਉੱਠੇ ਮੇਰੇ ਤੇ ਨੀਂਦ ਹੀ ਖਰਾਬ ਹੋ ਜੇ।
ਅੱਛਾ।
ਹਾਂ ਜਦੋਂ ਮੈਂ ਛੁੱਟੀ ਛੁਟੀ ਕਰਦੀ ਆ ਮੈਨੂੰ ਕੋਈ ਉਠਾ ਦੇ ਨਾ ਸਾਡੇ ਅੱਠ ਮੈਂ ਕੱਲ੍ਹਜਾਦੀ ਮੈਂ ਕਿਹਾ ਮੈਨੂੰ ਇੱਕ ਛੁੱਟੀ ਮਿਲਦੀ ਮੈਨੂੰ ਟਸਟ ਕਰਨ ਦਿਆ ਕਰੋ ਮੈਨੂੰ ਛੇਤੀ ਨਾ ਠਵਾਇਆ ਕਰੋ
ਅੱਛਾ
ਤੇ ਹੋਰ ਕੀ ਹੋਰ
ਹੋਰ ਹੋਰ ਵਧੀਆ ਜੀ
ਜਿਹੜੇ ਤੁਹਾਡੇ ਆਏ ਨੇ ਤੇ ਤੁਸੀਂ ਘੁੰਮਣ ਚੱਲ ਜਾਓ ਪੈਣਾ ਭੈਣਾ
ਘੁੰਮਣ ਅਸੀਂ ਜਾਵਾਂਗੇ ਨਾਨਕੀ ਜਾਵਾਂਗੇ
ਹਾਂਜੀ
ਨਾਨਕੀ ਜਾਵਾਂਗੇ ਅਸੀਂ
ਅੱਛਾ ਅੱਛਾ ਜਾਓ ਇੰਜੋਏ ਘ ਉਹ ਇੱਕ ਤੇ ਇਹੀ ਤੇ ਛੁੱਟੀਆਂ ਹੁੰਦੀਆਂ ਬੰਦਾ ਇੰਜੋਏਮੈਂਟ ਕਰ ਆਦਾ
ਹਾਂਜੀ
ਹਮ ਆਹ ਫਿਰਰ ਤ ਬਚਾ ਗੀ ਜੇ
ਹਾਂਜੀ ਹੁਣ ਤਾਂ ਧੁਪ ਨਿਕਲਿਆਈ ਸਵੇਰੇ ਵਧੀਆ ਠੀਕ ਸੀ ਮੌਸਮ
ਹਮ ਮੈਂ ਨਾ ਐਕਚੁਲੀ ਬਾਹਰ ਖਲੋਤੀ ਹੋਈ ਨਾ ਤੇ ਧੁੱਪ ਦੇ ਨਾਲ ਨਾਲ ਨਾ ਥੋੜੀ ਠੰਡੀ ਹਵਾ ਵੀ ਆ ਆਂਦੀ ਹੈ ਪਰ ਮੈਂ ਜਿੱਥੇ ਖਲੋਕਤੀ ਨਾ ਉੱਥੇ ਧੋਪ ਹੈ
ਅੱਛਾ
ਹਾਂ ਹੋਰ
ਹੋਰ ਵਧੀਆ
ਸੰਗਤਾਂ ਬੁਲਾਈਆਂ ਹੋਣੀਆਂ ਤੁਸੀਂ ਫੇਰ ਇਹ ਘਰ ਚ ਹੀ ਆਪਸ ਚ ਕਰ ਲਿਆ ਸੀ
ਨਹੀਂ ਬਸ ਅਸੀਂ ਘਰ ਦੇ ਘਰਦੇ ਸੀਗੇ ਤੇ ਜਾਾਹ ਬਾਬਾ ਲਏ ਸੀਗੇ ਜਾਂ ਉਹਨਾਂ ਨਾਲ ਬੱਚੇ ਸੀ
ਅੱਛਾ ਮੈਨੂੰ ਨਾ ਉਹਦਾ ਉਹਨਾਂ ਦਾ ਜਿਹੜਾ ਕੜਾਹ ਹੁੰਦਾ ਨਾ ਉਹ ਮੈਨੂੰ ਬੜਾ ਸਵਾਦ ਲੱਗਦਾ
ਅੱਛਾ ਹਾਂਜੀ ਦਿਗ ਬਣਾਉਂਦੇ ਹੁੰਦੇ ਆ ਜਿਹੜੀ
ਹਾਂਜੀ ਹਾਂਜੀ ਉਹ ਵਾ
ਅੱਛਾ
ਸਾਡੇ ਉੱਥੇ ਕਿਸੇ ਨੇ ਕਰਵਾਇਆ ਸੀ ਨਾ ਪਾਠ ਮੇਰੇ ਖਿਆ ਨਾਲ ਕੋਈ ਕੀ ਸੀ ਅਹ ਯਾਦ ਨਹੀਂ ਆ ਰਿਹਾ ਕੋਈ ਚੀਜ਼ ਪਿੱਛੋਂ ਪਿੱਛੇ ਸੀ ਤੇ ਉਹਨਾਂ ਨੇ ਕਰਵਾਇਆ ਸੀ ਤਿੰਨ ਦਿਨ ਦਾ ਜੇ ਲਾਸਟ ਟਾਈਮ ਉਹਨਾਂ ਨੇ ਨਾ ਸਾਨੂੰ ਅ ਖਵਾਇਆ ਸੀ ਨਾ ਪ੍ਰਸ਼ਾਦ ਦਿੱਤਾ ਸੀ ਮੈਂ ਥੋੜ੍ਹਾ ਹੋਰ ਮੰਗ ਲਿਆ ਮੈਂ ਕਿਹਾ ਮੈਨੂੰ ਥੋੜਾ ਹੋਰ ਦ ਮੈਂਦੀ ਕਦੀ ਖਾਂਦੀ ਆ ਕਿਹੜਾ ਸਾਡੇ ਘਰ ਡੇਲੀ ਬਣਦਾ ਜਾਂ ਕੋਈ ਖਵਾਉਂਦਾ ਸਾਨੂੰ
ਹਾਂਜੀ
ਐੱਚੇ ਫ਼ਰਕ ਪੈਾਈ ਅਦਾ
ਹਾਂਜੀ ਵੈਸੇ ਵਧੀਆ ਹੁੰਦਾ ਉਹ ਸਵਾਦ ਲੱਗਦਾ ਹੁੰਦਾ ਲੇਕਿਨ ਤਾਂ ਥੋੜਾ ਥੋੜ੍ਹੇ ਆਏ ਨੇ ਵੀ ਭਰਟੀ ਭਰ ਕੇ ਦੇ ਦੇ
ਹਮ ਤਾਂ ਵੀ ਫ਼ਰਕ ਪੈ ਜਾਂਦਾ ਨਾ
ਹਾਂਜੀ
ਹੋਰ
ਹੋਰ ਹੋਰ ਬਸ ਵਧੀਆ ਤੁਸੀਂ ਦੱਸੋ
ਬਸ ਵਧੀਆ ਮੈਂ ਘਰ ਕੱਲ ਛੁੱਟੀ ਕੀਤੀ ਮੈਂ ਚੰਗੀ ਲੈਸ਼ਟ ਕੀਤੀ ਮੈਨੂੰ ਦੁਪਹਿਰੀ ਵੀ ਬੜੀ ਨੀਂਦ ਆ ਗਈ ਮਗ ਸੋ
ਅੱਛਾ ਚਲੋ ਵਧੀਆ ਰਸ ਤਾਂ ਹੋ ਗਈ ਹੁਣ ਛੋਟੀ
ਹਾਂਜੀ ਤੇ ਸ਼ਾਮੀ ਮੈਂ ਕਿਹਾ ਮੈਨੂੰ ਕੋਈ ਚੀਜ਼ ਖਾਣੀ ਆ ਮੈਂ ਲੈ ਆਈ ਫਿਰ ਕੱਲੀ ਮੋਮੋਸ ਲੈ ਆਈ ਮੈਂ ਕਿਹਾ ਮੋਮੋਸ ਖਾਂਦੇ ਹ ਅੱਜ ਕਿਹੜਾ ਰੋਜ਼ ਰੋਜ਼ ਖਾਧੇ ਜਾਂਦੇ ਆ
ਹਾਂ
ਹਮ ਹੋਰ
ਹੋਰ ਵਧੀਆ ਜੀ
ਤੂੰ ਇਹ ਵੀ ਘਰ ਕੋਈ ਵਧੀਆ ਚੀਜ਼ ਬਣਾ ਲਿਆ ਕਰੋ ਅੱਜ ਕੱਲ ਸਾਰਾ ਕੁਛ ਮੋਬਾਇਲ ਚ ਸ਼ੋਅ ਹੁੰਦਾ ਹੀ ਏ
ਕੀ ਬਣਾਇਆ ਕਰੀਏ ਸਾਨੂੰ ਤਾਂ ਘਰੇ ਕਹਿਣ ਦੀ ਕੀ ਤੁਸੀਂ ਕਹਿਣ ਗੈਸ ਬਾਲ ਦੋ ਤੁਾਨੂੰ ਗਣਾਾਰਗਲੱਖ ਖਤਾ ਹੈੀਗਾ
ਹਮ ਹਾਂ
ਹੋਰ ਅਸੀਂ ਕੀ ਬਣਾਏ ਕਰੇ ਅਸੀਂ ਤਾਂ ਚੌਲ ਬਣਾ ਲੈਣੇ ਹੁੰਦੇ ਹਾਂ ਜਾਂ ਬਸ ਸਵੇਰੇ ਸ਼ਾਮ ਸਾਡੇ ਦਾਲ ਰੋਟੀ ਚਲਦੀ ਆ
ਅੱਛਾ ਅੱਛਾ ਨਹੀਂ ਬੜਾ ਫ਼ਰਕ ਹੈ ਸਾਡੇ ਤੁਹਾਡੇ ਉੱਧਰ ਨੂੰ
ਅੱਛਾ
ਹਮ ਸਹੀ ਮੈਂ ਵੀ ਇੱਕ ਵਾਰੀ ਜਦੋਂ ਨਾਨਕੇ ਆਪਾਂ ਪਹਿਲਾਂ ਜਾਂਦੇ ਸੀ ਨਾ ਜਦੋਂ ਛੋਟੀ ਹੁੰਦੀ ਸੀ ਯਾਰ ਉਹ ਵੀ ਸੱਤ ਵਜੇ ਰੋਟੀ ਖਵਾ ਛੱਡਦੇ ਸੀ ਸਾਨੂੰ
ਅੱਛਾ
ਤੇ ਗੁੱਸਾ ਚੜਦਾ ਸੀ ਕਿ ਮੈਂ ਨੀ ਰਹਿਣ ਜਾਣਾ ਮੈਂ ਨ ਰਹਿਣ ਨਹੀਂ ਕਰਨਾ ਸਿਰਫ ਫਿਰ ਇਹਨਾਂ ਦੇ ਪਕੌੜੇ ਖਵਾਓ ਹੋਰ ਕੁਛ ਨਾ ਖਵਾਉਂਦੇ ਤੇ ਹੁਣ ਡਿਵੈਲਪ ਹੋਇਆ ਹੁਣ ਵਧੀਆ ਹੋ ਗਿਆ ਹੁਣ ਹਰ ਚੀਜ਼ ਪਿੰਡ ਮਿਲਣ ਲੱਗ ਪਈ ਤੇ ਹੁਣ ਆਪਾਂ ਸੌਣਦੇ ਵੀ ਰ ਸਵੇਰੇ ਚਾਰ ਵਜੇ
ਅੱਛਾ
ਹੁਣ ਸਾਡੇ ਕਰਕੇ ਕਹਿੰਦੇ ਆਪਾਂ ਨਹੀਂ ਆਪਾਂ ਤੁਸੀਂ ਆ ਜਾਇਆ ਕਰੋ ਇਹ ਲੇਟ ਸੋ ਜਾ ਕਰਨਾ ਮੈਂ ਕਿਹਾ ਇੰਨੀ ਛੇਤੂ ਕੌਣ ਸੌਂਦਾ ਵਾ
ਅੱਛਾ
ਹਮ
ਸਾਨੂੰ ਤਾਂ ਉਹੀ ਸੁਭਾਅ ਪਿਆ ਹੋਇਆ ਨਾ ਫਿਰ ਅਸੀਂ ਤਾਂ ਟੈਮ ਨਾਲ ਹੀ ਪੈ ਜਾਂਦੇ ਹ
ਹਾਂਜੀ
ਬਾਕੀ ਸਾਡੇ ਸਾਰੇ ਰਿਸ਼ਤੇਦਾਰ ਪਿੰਡ ਖਾਣਾ ਹਾਂ ਹਾਂ ਬਾਕੀ ਸਾਰੇ ਰਿਸ਼ਤੇਦਾਰ ਸਾਡੇ ਪਿੰਡਾਂ ਚ ਹੀ ਆ ਗਏ ਨਾ ਨਾਨਕੀ ਜਾਈਏ ਭੂਆ ਕੋਲੇ ਜਾਈਏ ਸਾਰੇ ਸੁਣਦੇ ਹੀ ਸੌਂ ਜਾਂਦੇ ਆ
ਹਾਂਜੀ ਹਾਂਜੀ ਪਤਾ ਕਿਤੇ ਬੜਾ ਹੈਗਾ ਯਾਰ ਤੁਹਾਡੇ ਚ ਤੇ ਹਨਾ
ਹਮ ਹਮ
ਜਾਂ ਆਪਣੇ ਆਪਣਾ ਦਾ ਉੱਥੇ ਨੇਚਰ ਹੁੰਦਾ ਵਾ ਆਪਣੇ ਆਪਣਾ ਜੋ ਵੀ ਹੈਗਾ ਸ਼ੁਰੂਆਤ ਉਹਹੀ ਚੱਲਦਾ ਆ ਰਿਹਾ।
ਹਾਂਜੀ
ਹਮ
ਜਿਵੇਂ ਫਿਰ ਘਰ ਦੇ ਦੱਸ ਦਿੰਦੇ ਆ ਵੀ ਇੰਨੇ ਵਜੇ ਆਪਾਂ ਪਹਿਲਾਂ ਤੋਂ ਪੈਂਨੇ ਨੇ ਵਜੇ ਸੌਂ ਜਾਂਦੇ
ਹਾਂਜੀ ਹਾਂਜੀ ਉਹ ਤੇ ਹੁੰਦਾ ਹੀ ਆ ਹੁਣ ਤੁਸੀਂ ਇੱਕ ਤੁਸੀਂ ਸਾਡੇ ਘਰ ਆਓਗੇ ਤੁਹਾਨੂੰ ਉਹ ਨੀਂਦ ਨਹੀਂੀ ਆਈ ਜਿਹੜੀ ਤੁਸੀਂ ਪਹਿਲੇ ਦੀ ਤੁਹਾਨੂੰ ਲੱਗਦਾ ਕਿ ਆਪਾਂ ਇੰਨੇ ਟਾਈਮ ਤੇ ਸੌੇ ਹਾਂ
ਹਾਂਜੀ
ਹਮ ਹੋ ਨਵਵੇ
ਹੋਰ ਹੋਰ ਬਸ ਵਧੀਆ
ਬਾਹਰ ਚ ਬੜੀ ਗਰਮੀ ਯਾਰ
ਅੱਛਾ ਅੱਜ ਵੀ ਗਮੀ ਆ ਬਾਹਰ
ਮੈਂ ਬਾਹਰ ਖਲੋਤੀ ਆ ਨਾ ਅੰਦਰ ਨੀ ਨਾ ਅੰਦਰ ਏਸੀ ਚੱਲਣ ਦੇ ਕਿਉਂ ਅੰਦਰ ਨਾ ਆਪਾਂ ਗੱਲ ਵੀ ਕਰੀਏ ਨਾ ਥੋੜ੍ਹੀ ਜਿਹੀ ਆਵਾਜ਼ ਗੂੰਜਦੀ ਹੈ
ਅੱਛਾ ਠੀਕ
ਫ਼ਰਕ ਪੈ ਜਾਂਦਾ ਹੈਾ
ਅੱਛਾ
ਇਸ ਲਈ ਮੈਂ ਬਾਹਰ ਖਲੋ ਕੇ ਗੱਲ ਕਰ ਰਹੀ ਹਾਂ
ਜੀ
ਹਮ ਹੋਰ
ਹੋਰ ਵਧੀਆ ਜੀ ਹੋਰ ਹਾਂਜੀ ਉਹ ਰੋ ਕੇ ਸੌਂਦੀ
ਰੋ ਕੇ ਸੁੱਤੇ ਹੋ ਗਏ ਉਹ
ਉਹ ਪਤਾ ਨੀ ਸਿਸਟਰ ਨੇ ਉਹਨੂੰ ਥੱਪੜ ਮਾਰਿਆ ਸ਼ਰਾਰਤ ਕਰਦੀ ਹੋਣੀ ਆ।
ਅੱਛਾ ਅੱਛਾ
ਹਾਂਜੀ ਜਮਾਰੀ ਕੀ ਉਹ ਅੱਛਾ ਅੱਜ ਬਾਬਾ ਪੜ੍ਹੀ ਗਿਆ ਨਾ ਜਮਾ ਦੀ ਟੀਕੀ ਹੈਗੀ ਗ ਕਿਸੇ ਦੇ ਮੂੰਹ ਤੇ ਹੱਥ ਲਾ ਦਿਆ ਕਰੇ ਕਿਸੇ ਦੇ ਪਿੱਛੋਂ ਚੁੰਨੀ ਖਿੱਚ ਦਿਆ ਕਰੇ
ਹਾਂ ਛੋਟੀ ਹੁੰਦੀ ਫੇਰ ਉਹਨੂੰ ਕਿੰਨੀ ਕਿੰਨੀ ਕੁ ਸਮਾਂ ਜਾ ਜਾਊਗੀ ਗੱਲ ਨਾ ਵੈਸੇ ਵੀ ਦੂਜ ਜੇ ਥੋੜੇ ਨਾ ਕੁਛ ਕਹਿ ਦੇਣਗੇ ਕਿ ਤੂੰ ਮੈਨੂੰ ਮੇਰੇ ਨਾਲ ਪੰੰਗੇ ਕਿ ਉਹਂ ਲਿੱਤੇ ਆ
ਹਮ ਹਮ
ਹਾਂਮ ਥੱਕ ਗਈ ਬੇਚਾਰੀ ਪੰਗੇ ਲੈ ਲੈ ਕੇ
ਹੋਰ ਤਾਂ ਉਹ ਤਾਂ ਸੌਂਗੀ ਹੋਰੋਟੀ
ਹਮ ਹ ਹੋਰ ਸੁਣਾਓ ਵਧੀਆ ਸਭ
ਹਾਂਜੀ ਸਪਤ ਹੋਰ
ਬਸ ਵਧੀਆ ਵਧੀਆ ਮੈਂ ਕਿਹਾ ਥੋੜ੍ਹੀ ਠੰਡੀ ਹਵਾ ਚੱਲੇ ਤੇ ਥੋੜਾ ਰਿਲੈਕਸ ਹੋਈਏ ਧੁੱਪ ਵੀ ਚੰਗੀ ਚੜੀ ਪਈ ਹੈ ਹਮ ਚਲੋ ਠੀਕ ਹੈ
ਹਾਂਜੀ ਠੀਕ ਹੈ ਜੀ
ਓਕੇ ਬਾਏ
ਠੀਕ ਹੈ ਜੀ ਓਕੇ ਬਾਏ